ਹੈਲੋ ਹਾਂਜੀ ਸਤਿ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਬਸ ਬੈਠੇ ਕੱਪੜੇ ਕੱਪੜੇ ਜੋੜਨ ਦੇਏ ਹਾਂ ਸ਼ਾਮ ਦੇ ਸਮੇ
ਹਾਂ ਸਵੇਰੇ ਧੋ ਲਓ ਸ਼ਾਮਾ ਨੂੰ ਜੋੜ ਲ
ਸਾਮਾਂ ਨੂੰ ਜੋੜ ਲੋ ਬੱਸ ਬਾਈ
ਸਵੇਰੇ ਫੇਰ ਪਾਲੋ ਫੇਰ ਖਲਾਰ ਲੋੋ
ਖਲਾਰ ਲੋੋ ਸਹੀ ਗੱਲ ਆ ਇੱਕ ਭਾਂਡੇ ਤੇ ਇਕ ਕੱਪੜੇ ਕਦੇ ਨੀ ਮੁੱਕਣੇ ਪੰਜਾਬੀਆਂ ਦੇ ਘਰ
ਹ ਨਹੀਂ ਮੁੱਕਣੇ ਸਹੀ ਚ
ਭਾ ਇੰਨਾ ਮਨ ਨੀ ਕਰਦਾ ਉਹਨੇ ਥੱਲੇ ਮੇਰੀ ਦਰਾਣੀ ਨੇ ਹੁਣ ਆਪ ਔਪਰੇਸ਼ਨ ਕਰਵਾਣਾ ਉਹਨੇ ਉਹਨ ਨੌਕਰਾਣੀ ਲਗਾਈ ਹੁਣ ਵੇਖ ਵੇਖ ਕੇ ਮਚ ਜਾਦੇ ਆ।
ਮੈਂ ਵੀ ਡਖੇ ਨੂੰ ਲੇਕਿਨ ਉਹ ਲੈਣ ਵੀ ਬੜਾ ਡਈ ਬਾਈ ਪੰਜ ਸੌ,
ਬੱਲੇ,
ਤਿੰਨ ਹਜ਼ਾਰ ਹੋ ਗਿਆ ਵਾ ਇੱਥੇ, ਹਾਂ ਤਿੰਨ ਹਜ਼ਾਰ ਪੰਜੀ ਸੌ ਪੰਜੀ ਸੌ ਤੋਂ ਥੱਲੇ ਹਾਰ ਇਨੀ ਡਈ ਸੀ। ਬੜਾ ਬੋਲ, ਬੋਲ ਕੇ ਬੋਲ, ਬੋਲ ਕੇ ਤੇ ਬਾਈ ਸੌ ਚ ਮੰਨੀ ਆ।
ਕਿ ਉਈ ਤਿੰਨ ਹਜ਼ਾਰ ਆਪਣੇ ਕੰਮ ਆਊਗਾ, ਉਹਨਾਂ ਨੂੰ ਕੰਮ ਇੱਕ ਚੱਲ ਕਰ। ਬਸ ਈਹੀ ਆ।
ਹਾਂ ਜਦੋਂ ਬਾਬੂ ਹੋਇਆ ਸੀ, ਤੇ ਸਵਾ ਮਹੀਨੇ ਹੀ ਕੀਤਾ ਤੇ ਨੌਕਰਾਣੀ ਚਲੇਗੀ। ਤੇ ਫੇਰ ਲੱਭੀ ਨੀ ਮੈਂ ਸਵਾ ਹੀ ਮਹੀਨਾ ਬਸ ਉਹਨੇ ਸਵਾ ਮਹੀਨਾ ਪਾਰ ਕਰਾਇਆ। ਉਹ ਵੀ ਉਹਨੇ ਛੱਡ ਦਿੱਤਾ ਫੇਰ ਮੈਂ ਇਹਨਾਂ ਨੂੰ ਕਹਿੰਦੇ। ਉਹ ਜਿਹੜੇ ਹਜ਼ਾਰ ਰੁਪਏ ਤੂੰ ਉਹਨੂੰ ਦੇਣੇ ਤੂੰ ਆਪ ਰੱਖ ਲਿਆ, ਕਰੋ ਕਰ ਲਿਆ ਕਰੋ। ਮ ਬੱਸ ਮੈਂ ਕਿਹਾ ਆ ਹੋ ਗਿਆ, ਮੈਂ ਬੜੇ ਮਿਲਣ ਡਏ ਮੈਂ ਕਿਹਾ ਹਜ਼ਾਰ ਰੁਪਏ
ਹਾਂ ਓਹੀ ਨਾ, ਉਹ ਤੇ ਗੱਲਾਂ ਹੀ ਆ ਬੰਦੇ ਦਿੰਦੇ ਹੈ ਨਹੀਂ। ਕਹਿ ਦਿੰਦੇ ਆ ਫੜਾਦੇ ਹੈ, ਨੀ ਜਿਹ
ਵਹੀ ਗੱਲ ਆ ਉਹ ਤੇ ਉਹਦਾ, ਪਾ ਦਿੰਦਾ ਪੰਜੀ ਸੌ ਤੇ ਹੇਮਨ ਸਾਰਾ ਕੰਮ ਚੱਲੀ ਜਾਂਦਾ ਥੋੜ੍ਹਾ ਬਹੁਤ ਇੱਧਰ ਉਧਰ ਸੂਟਾ ਉੂਟਾ ਤੇ ਨਿਕਲੀ ਜਾਂਦੇ।
ਹਾਂ ਉਹੀ ਨਾ, ਚਲੋ ਉਹ ਵੀ ਚੰਗਾ ਵਾ ਮਿਲਣ ਡਏ ਹਾਂ।
ਪੰਜੀ ਸੌ,
ਅੱਛਾ।
ਹਾਂ। ਹੁਣ ਫੇਰ ਬੋਲਣ ਡੇ ਤਿੰਨ ਮਹੀਨੇ ਦੇ ਰੁਕੇ ਸੀ ਨਾ, ਤੇ ਹੁਣ ਕਹਿਣ ਡ ਕਿ। ਪੰਜ ਮੈਨੇ ਪਚੱਤਰ ਸੌ ਪਾਣਾ ਸੀ, ਤੇ ਉਹ ਤੋਂ ਪਹਿਲੋਂ, ਪੰਜੀ ਸੌ ਪਾਏ, ਹੁਣ ਫੇਰ ਅੱਜ। ਕੱਲ ਦੇ ਨਿਊਜ਼ ਤੋਂ ਬਾਰ-ਬਾਰ ਵਿਖਾ ਰਹੇ ਆ, ਕਿ ਪੰਜ-ਪੰਜ ਹਜ਼ਾਰ ਬੁਖਾਰ ਹੋ ਵ ਲਾਏ ਆ। ਦੇਖੋ ਆਏ ਹੋਊਗੇ, ਤੇ ਆਜੂਗੀ।
ਢਾਈ, ਢਾਈ ਤੇ ਆਏ, ਮੇ ਭਰਜਾਈ ਨੂੰ ਆਇਆ ਢਾਈ।
ਹਾਂ-ਹਾਂ, ਮੈਨੂੰ ਵੀ ਆ ਗਿਆ, ਇਹ ਮੈਨੂੰ ਲੱਗਦਾ ਪੰਦਰਾਂ ਕੁ ਦਿਨ ਹੋ ਗਏ, ਜਦੋਂ ਆਏ ਨੂੰ। ਪੈਸੇ ਬਾਈ ਹਜ਼ਾਰ, ਹੁਣ ਫੇਰ ਹੋਰ ਆਉਣਾ ਜਿੱਦਾਂ ਤਿੰਨ। ਤਿੰਨ ਮਹੀਨੇ ਦੇ ਬਾਕੀ ਸੀ ਨਾ, ਜਿੱਦਾਂ ਕਹਿਣ ਡੇ ਸੀ, ਫੇਰ।
ਜ ਜਨਾਨੀਆਂ ਵਿਚਾਰੀਆਂ, ਕੀ ਕਰਨ ਉਹਨਾਂ ਨੂੰ ਦੇਣਾ ਹੁੰਦਾ ਵਾ ਮੁੜ।
ਛੱਡਦੀ ਹਾਂ ਇੱਧਰ-ਉੱਧਰ ਇਹਨੂੰ ਨੀ ਮੈਂ ਦੱਸਦੀ।
ਅੱਛਾ।
ਮੈਨੂੰ ਆਗੂ ਜਿਹੜੇ ਮੈਨੂੰ ਪੁੱਛੂਗਾ, ਉਹੀ ਮੈਨੂੰ ਦੱਸੂਗੀ, ਜਿਹੜੇ ਮੈਨੂੰ ਨਹੀਂ ਆਏ, ਅਜੇ ਤੱਕ।
ਅੱਛਾ-ਅੱਛਾ, ਹੋ ਵੀ ਠੀਕ ਆ।
ਆਪਣੇ ਨਾ ਰੱਖ ਲੈਂਦੀ, ਕਿਉਂਕਿ ਹੁਣ ਮੇਰੀਆਂ ਫੰਡਾ ਵਾ ਇਹਦੇ ਤੋਂ ਵੀ ਚੋਰੀ ਵੀ ਇੱਕ ਪਾਈ ਸੀ ਮੈਂ। ਵੀਹ ਹਜ਼ਾਰ ਵਾਲੀ, ਉਹ ਕਿਸੇ ਨੂੰ ਦੇਣੇ ਸੀ ਇਹਨੇ ਪੰਜੀ ਹਜ਼ਾਰ ਕਿਸੇ ਕੋਲ ਲਿਆ ਸੀ। ਤੇ ਮੇਰੀ ਉਹ ਨਿਕਲ ਗਈ, ਤੇ ਮੈਂ ਉਹਨੂੰ ਪੰਜੀ ਹਜ਼ਾਰ ਉਤਾਰਤਾ। ਮੈਂ ਸੋਚਣ ਡ ਇਹ ਇੰਨੇ ਉਹਨੂੰ ਮੈਂ ਕਿਹਾ ਤੁਹਾਨੂੰ ਜਦੋਂ ਵੀ ਦਓਗੇ, ਮੈਨੂੰ ਵਾਪਸ ਕਰ ਦਿਓ, ਜਿੱਦਾਂ। ਹਾਰ ਕੇ ਫੇਰ ਉਹਦਾ ਨਾ ਟੈਨਸ਼ਨ ਜੀ ਲੈਣ ਡੇ ਕਹਿੰਦੇ ਉਹਦੇ ਵੀ ਇੱਕ ਹੁੰਦਾ ਨਾ। ਸੂਤ ਦੇਈ ਜਾਓ ਤਾਂ ਥੋੜਾ ਲੱਗਦਾ ਵਾ ਕਹਿੰਦੇ ਉਹਦਾ ਵੀ ਦੇਣ ਵਾਲਾ ਵਾ ਟੈਨਸ਼ਨ। ਸੂਦ ਜਾਈ ਜਾਂਦਾ ਇੰਨਾ ਪੰਜੀ ਹਜ਼ਾਰ ਦਾ ਫੇਰ ਮੈਂ। ਤੇ ਨਾ, ਫਿਰ ਮੈਂ ਬੋਲ ਹੀ ਦਿੱਤਾ, ਮੈਂ ਕਿਹਾ ਉਹ ਮੈਂ ਉਤਾਰ ਤੇ। ਫੇਰ ਮੈਂ ਕਿਹਾ, ਚੱਲ ਉਹ, ਸਾਰੇ ਟੈਂਨਸ਼ਨ ਫਰੀ, ਮੈਂ ਕਿਹਾ ਤੂੰ ਵੀ ਹੋ ਜਾ ਹੁਣ ਸਾਰੇ ਤ ਸਾਨੂੰ ਹੀ ਦੇ ਦਿੰਦੇ ਆ, ਮੇਰੇ ਹੀ ਅਕਾਊਂਟ ਚ ਪਾਉਂਦੇ ਆ ਜਿੱਦਾਂ।
ਆਹੋ।
ਕੀ ਇੱਕ ਹੁੰਦਾ ਨਾ, ਆਦਮੀ ਆਪਣੇ ਕੋਲ ਰੱਖਦਾ ਨਹੀਂ, ਖਰਚਾ ਕਰਦਾ ਤੇ ਫੇਰ ਆਦਮੀ। ਫੇਰ ਮੈਂ ਇਹਨੂੰ ਆਸ ਦਿਨ ਉਹ ਦਿਨ ਮੈਂ ਦੱਸ ਹੀ ਦਿੱਤਾ, ਮੈਂ ਕਿਹਾ ਮੈਂ ਨਾ ਉਦੇ ਉਤਾਰ ਤੇ ਆ। ਦੇ ਦਿੱਤੇ, ਮੈਂ ਕਿਹਾ ਆ ਮੈਂ। ਹਾਂ, ਉਹੀ ਏਦਾਂ ਹੀ, ਚਿੱਟ ਪਾ ਪਾ ਕੇ ਕੀ ਹਜ਼ਾਰ ਰੁਪਈਏ। ਵੀਹ ਮਹੀਨੇ ਅਜੇ। ਤਿੰਨ ਰਹਿ ਗਈਆਂ ਇਹਨੂੰ ਮੈਂ ਪਤਾ ਨੀ ਲੱਗਣ ਦਿੱਤਾ ਆਪੇ ਭਰਦੀ ਸੀ ਹਜ਼ਾਰ ਰੁਪਈਆ ਜਿੱਦਾਂ ਵੀ ਕਰਕੇ।
ਅੱਛਾ ਹਾਂ ਹੋਰ ਕੀ ਹੈ ਚਲੋ ਅਸ ਕਰ ਕੁਛ ਨਾ ਕੁਛ। ਤੇ ਹੋ ਗਿਆ।
ਕਦੀ ਹੁੰਦਾ ਵਾ ਕਦੀ ਇਸ ਟਾਈਮ ਜੇ ਆ ਜਾਂਦੇ ਨਾ ਕਿ ਬੈਂਕ ਦੀ ਉਹਦੀ ਕਿਸ਼ਤ। ਹੁੰਦੀ ਹੈ ਇੱਕ ਉਹਦੇ ਵਿੱਚ ਚੱਲ ਜਾਂਦੇ ਕਦੀ ਹਜ਼ਾਰ ਪੰਦਰਾਂ ਸੌ, ਪੰਜੀ ਸੌ, ਇੱਕ। ਕਦੀ ਦੇ ਦਈਦਾ ਇਹ ਕਿ ਇਕ ਬਹਾਨਾ ਲਗਾ ਕੇ। ਕੇ ਲੈ ਲਈਦਾ ਵਾ ਕਿ ਉਹਨੂੰ ਉਹਦੇ ਕੋਲ ਫੜੇ ਉਹਦੇ ਕੋਲ ਫੜੇ ਫਿਰ ਵਾਪਿਸ ਕਰ ਕੇ। ਜਿੱਦਾਂ ਹੈ ਕਿ ਉਦੋਂ ਟਾਈਮ ਪਾਰ ਹੋ ਜਾਂਦਾ ਜਿਸ ਤਰ੍ਹਾਂ।
ਹਾਂ।
ਉਹ ਚਿੱਟ ਹੈ ਨਾ ਪਾਉਣ ਲੱਗ ਗਈ ਹਾਂ ਮੈਂ ਵੀ ਤੇ ਉਹ ਚ ਕੀ ਹੁੰਦਾ ਨਾ ਇੱਕ ਅੱਧਾ। ਥੋੜੇ ਇੱਕ ਅੱਧੇ ਮੈਂਬਰ ਦੇ ਪੈਸੇ ਰੱਖਣੇ ਹੀ ਪੈਂਦੇ ਆ। ਜੇ ਕਿਸੇ ਨੂੰ ਵੀ ਦੇਣਾ ਵਾ ਤੇ ਮੈਨੂੰ ਤਾਂ ਟਾਈਮ ਸਿਰ ਦੇਣੇ ਹੀ ਪੈਣੇ ਪੈਸੇ।
ਹਾਂ ਫਿਰ ਤੰਗ ਕਰਦੇ ਨਾ ਵਿੱਚ ਇੱਕ ਅੱਧਾ।
ਤੇ ਫਿਰ ਨਾ ਉਹਨਾਂ ਨੇ ਫਿਰ ਲੇਟ ਕਰ ਦਿੰਦੇ ਫਿਰ ਨਾ ਦੇਣ ਨੂੰ ਇੱਕ ਵਾਰ ਉਹ ਨੂੰ ਲੇਟ ਦਿੱਤੀ। ਉਹਨਾਂ ਨੇ ਆਖਣਾ ਸਾਨੂੰ ਕਿਹੜਾ ਟੈਮ ਨਾ ਫੜਾਏ ਸੀ ਤੂੰ।
ਹਾਂ।
ਇਸੇ ਲਈ।
ਉਹੀ ਇੱਧਰ ਵੀ ਚੱਲਦਾ ਨਾ ਇੱਕ ਅਸੀ ਵੀ ਪਾ ਕੇ ਫਸੇ ਹੀ ਸੀ ਕਿ ਬਹੁਤ। ਸਾਰੀ ਖਰਾਬ ਕੀਤੇ ਉਹ ਤੋਂ ਬਾਅਦ ਕੰਨ ਫੜੇ ਅਸੀਂ ਤੇ। ਤਾਂ ਹੀ ਨੀ ਪਾਉਂਦੇ, ਬਾਬਾ ਉਹ ਤੇ ਪਾਈ ਨਹੀਂ ਮੰਮੀ ਮੇਰੀ ਨੀ। ਇਕ ਹੈ ਵੀ ਭਰਜਾਈ ਦੀ ਸੀ ਤੇ ਉਹ। ਅ ਮਤਲਬ ਮੈਨੂੰ ਹਰ ਮਹੀਨੇ ਉਹਨੂੰ ਚੇਤਾ ਕਰਾਉਣਾ ਪੈਣਾ ਪਹਿਲੋਂ ਤੇ ਕਿ ਆ ਗਿਆ ਟੈਮ ਪੈਸੇ ਦੇ। ਭੇਜ ਹੈਨਾ।
ਪੂਰੇ ਵਾਲੀ ਸੀ ਕੀ ਬੋਲੀ-ਬੁਲੀ ਵਾਲੀ ਸੀ?
ਚਿੱਠੀਆਂ ਵਾਲੀ।
ਅੱਛਾ-ਅੱਛਾ ਚਿੱਟ।
ਹਾਂ, ਚਿੱਠੀਆਂ ਵਾਲੀ ਸੀ ਪੰਜੀ ਹਜ਼ਾਰ ਦੀ ਸੀ ਤੇ ਉਹ ਇੱਧਰ ਵੀ ਉਹੀ ਹਾਲ ਆ। ਪੈਸੇ-ਪੂਸੇ ਕੋਈ ਦਿੰਦਾ ਨੀ ਆ ਉਹ ਥੋੜੀ। ਕਰਕੇ ਰਕਮ ਦਿੱਤੀ ਤੇ ਇੱਧਰੋਂ ਸਾਨੂੰ ਫਿਰ ਭਰਨੇ ਪੈ ਗਏ ਅਸੀਂ ਕੱਠੇ। ਇਕੱਠੇ ਪੜ੍ਹਾ ਤੇ ਆਈ ਚੱਲ ਲੱਗੇਏ ਸਾਡਾ ਅਸੀਂ ਚੱਲ। ਜਦੋਂ। ਤੇ ਅਸੀਂ ਲੈਲਾਂਗੇ ਹੈਂ ਉਹ ਸਾਡੇ ਪੈਸੇ ਵੀ ਖ਼ਰਾਬ ਹੋਏ। ਅਸੀਂ ਪੰਜੀ ਹਜ਼ਾਰ। ਇਹ ਕਦੀ ਦੱਸ ਦੇ ਕਦੀ ਪੰਜ ਦੇ ਏਦਾਂ ਕਰ ਕਰਕੇ ਸਾਡੀ ਰਕਮ ਸਾਰੀ ਖਰਾਬ ਹੋਊਗੀ। ਕਿ ਜਾਂ ਤੇ ਤਾਂ ਵੀ ਮੂੰਹ ਫੁੱਲ ਜਾਓ, ਕਿ ਪਹਿਲਾਂ ਮੈਨੂੰ ਦਿਓ। ਹੋਈਆਂ ਪਈਆਂ।
ਸਈ ਉਹ ਤੇ ਹੈ ਗਾ।
ਕੀ ਕਰਦੇ
ਓਹੀ ਤੇ, ਚੱਲ ਜਾਵੇ ਤੇ, ਚੱਲ ਜਾਵੇ ਮੈਂਬਰ ਚੰਗਾ ਰਹਿਣ ਨਾ ਫੇਰ ਕੋਈ ਦੀ ਕ ਦਿੱਕਤ ਨਹੀਂ ਆ ਨਹੀਂ, ਤੇ ਨਹੀ ਫਿਰ, ਕਦੀ ਏ ਨਹੀਂ ਸਾਡੇ ਇੱਧਰ ਚ ਦਿੱਕਤ ਨਹੀਂ ਆ ਇੱਕ ਅੱਧਾ ਮਹੀਨਾ ਹੁਣ ਅਸੀਂ। ਅਸੀਂ ਵੀ ਗੱਡੀਆਂ ਵਾਲੇ ਹਾਂ ਮੈਂ ਜਿਹਦੇ ਕੋਲ ਪਾਈਆਂ ਮੇਰੀਆਂ ਵੀ ਕਦੀ ਇੱਕ ਅੱਧਾ ਦਿਨ। ਮਤਲਬ ਕਿ ਇੱਕ-ਅੱਧੀ ਬਾਈ ਚਾਂਸ ਲੇਟ ਹੋ ਗਈ ਤਾਂ ਉਹ ਵਿਚਾਰੀ ਮੈਨੇਜ ਕਰ ਲੈਂਦੀ ਹੈ। ਜਿੱਦਾਂ ਬੋਲਦੀ ਨਹੀਂ ਆ ਕਿ ਚੱਲੋ, ਪਤਾ ਗੱਡੀ-ਘੋੜੇ ਵਾਲੇ ਨੂੰ ਥੋੜ੍ਹਾ ਜਿਹਾ ਲੇਟ। ਹੋ ਈ ਜਾਂਦਾ ਕਦੀ ਬਾਈਚਾਂਸ, ਹਾਂ।
ਕਿ ਪੈਸੇ ਤੇ ਕਦੋਂ।
ਤੇ ਜਿੱਦਾਂ ਉਹਨੂੰ ਕਰ ਲੈਂਦੀ ਆਂ ਮੈ ਜਿੰਦਾ ਹੁਣ ਮੈ ਹੀ ਆਪ। ਪਾਲੀ ਹੈ ਇੱਕ ਲੱਖ ਵਾਲੀ ਹੈ ਇੱਕ ਪੰਜਾਹ ਵਾਲੀ, ਤੇ ਇੱਕ ਵੀਹ ਵਾਲੀ ਆ। ਛੋਟੀ, ਆਹ ਤੇ ਬਸ ਮੁੱਕਣ ਲੱਗੀ ਇਹਦੇ ਵਿੱਚ ਭੂਆ ਨੇ ਵੀ ਪਾਈ ਸੀ ਇੱਕ। ਵੀਹ ਵਾਲੀ ਤੇ, ਹਾਂ ਛੋਟੀ ਵਾਲੀ ਨੇ ਲੱਗਦਾ ਰਾਣੋ ਦੀ ਸੀ ਲੱਗਦਾ। ਹ ਉਹਦੀ ਸੀ ਤੇ ਫਰ ਇਹਨੇ ਪਾਈ ਸੀ ਤੇ ਬਸ ਤਿੰਨ ਰਹਿ ਗਈਆਂ ਵਾ, ਖਤਮ ਹੋ ਜਾਣੀ ਆ ਇਹਹ ਵਾਲੀਏ ਖ਼ਤਮ ਹੋਈ ਤੇ ਹੁਣ ਸਭ ਪਿੱਛੇ ਪੈਣ ਡਏ ਹੁਣੇ ਤੋਂ ਹੀ, ਫੇਰ ਚਾਲੂ ਕਰੀ ਫੇਰ ਚਲੂ ਉਓਹੀ ਤਾਂ ਹੁਣ ਕੁੜੀ ਲੈਪਟੋਪ ਮੰਗ ਰਹੀ ਐ
ਹਾਂ ਤੇ ਹਾਂ ਤੇ ਚੁੱਕ ਕੇ ਤੇ ਲੈ ਦੇ ਪਾ ਕੇ ਤੇ ਚਲੋ ਚੀਜ ਪੰਜ
ਵਾਲੀ ਮਿਲ ਜਾਣੀ ਮੈਨੂੰ ਹੀ ਮਿਲਣੀ ਆ ਜਿੱਦਾਂ, ਤੇ ਚੱਲ ਉਹੀ ਮੈਂ ਸੋਚ ਡੀਲ ਚ ਆ ਚੱਲ ਚੀਜ਼ ਬਣ ਗਈ ਆ ਐਦਾ, ਇੱਕ ਨਾਲੇ ਉਹਨੂੰ ਲੋੜ ਵੀ ਆ ਅੱ ਉਹੀ ਮੈਂ ਹਾਂ ਹਾਂ ਉਹੀ ਮੈਂ ਉਹਨੂੰ
ਹੁਣ ਚਾਹੀਦਾ ਵੀ ਇਹਨੂੰ
ਚਾਹੀਦਾ ਉਹੀ ਤੇ ਕਹਿੰਦੀ ਮੰਮੀ ਉੱਥੇ ਜਿਹੜਾ ਹੁੰਦਾ ਵਾ ਤੇ ਉਹ ਸਾਨੂੰ ਘਰ ਆ ਕੇ ਵੀ ਤੇ ਪ੍ਰੈਕਟਿਸ, ਕਿਉਂਕਿ ਮੇ ਲਿਆ ਇ ਵਹੀ ਆ ਹੁਣ ਕੰਪਿਊਟਰ ਅਗਰ ਕੰਪਿਊਟਰ ਚ ਅਟੱਗੀ ਤੇ ਫੇਰ ਦਿੱਕਤ ਹੋ ਜਾਣੀ, ਇਹਨਾਂ ਸਬਜੈਕਟ ਐਕਸਟਰਾ ਸਬਜੈਕਟ ਕੰਪਿਊਟਰ ਚੁਣ ਲਿਆ ਨਾ ਜਿੱਦਾਂ ਉੱਤ ਚ ਬਹੁਤ ਜ਼ਰੂਰੀ ਆ ਜਿੱਦਾਂ ਮੈਨੇ
ਹਾਂ ਹਾਂ
ਹਾਂ ਸੁਣ ਅਕਾਟਸ ਤੇ ਆ ਤੇ ਅਕਾਊਂਟਸ ਫੇਰ
ਹਾਂ ਚਾਹੀਦਾ ਹਮ
ਉਹੀ ਤੁਹਾਨੂੰ ਮੈਂ ਅੱਜ ਬੋਲਣ ਦੀ ਮੈਂ ਸਾਡੇ ਜੋ ਆਪਣਾ ਲੈ ਲੈ ਕੇ ਆ ਕਹਿੰਦੀ ਨਹੀਂ ਮੈਨੂੰ ਆਪ ਮਨ ਸੀ ਥੋੜਾ ਬੈਂਕ ਬੁਕ ਦਾ ਜਿਦਾ
ਹਾਂ ਨਹੀਂ ਗਾ ਪ੍ਰੈਕਟਿਸ ਹੋ ਜੁਗਿ ਨਾ ਵਧੀਆ ਤੇ ਹੱਥ ਬੈਠ ਜੁਗ ਸਗੋਂ
ਅਕਾਊਂਟਸ ਦਾ ਜਰੂਰੀ ਨਹੀਂ ਕਿ ਬੈਂਕ ਕੋਈ ਵੀ ਜਗ੍ਹਾ ਸੇ ਲੱਗ ਸਕਦਾ ਬੰਦਾ ਕੋਈ ਵੀ ਆਫਿਸ ਹੋਇਆ ਕਿੱਥੇ ਵੀ ਹੋਇਆ ਸੀ ਉਹਨੇ ਮੈਂ ਉਹੀ ਬੋਲਦੀ ਮੈ ਕਿਹਾ ਪਲੱਸ ਟੂ ਕਰਕੇ ਤੇ ਆਪਣਾ ਨਾਲ ਨਾਲ ਜਿਹੜੀ ਵੈਕੈਂਸੀਅ ਨਿਕਲ ਦੀਆਂ ਹੈ ਨਾ ਕੋਈ ਮੈਂ ਕਿਹਾ ਜਦੋਂ ਵੈਕੈਂਸੀ ਵਗੈਰਾ ਨਿਕਲਦੀਆਂ ਨਾ ਉਹ ਸਭ ਟ੍ਰਾਈ ਕਰੇ ਭਰੀਜਾ ਨਾਲ ਨਾਲ ਟੂਲ ਦੇ ਬਾਅਦ ਵੀ ਮਿਲ ਜਾਣਦੀ ਤੈਨੂੰ ਹੀ ਸਾਡੇ ਨਨਾਣ ਦਾ ਮੁੰਡਾ ਵਾ ਹਾਂ ਜੋ ਵੀ ਆਪਣਾ ਕੰਪਲੀਟ ਕਰਨਾ ਵਾ ਜਿਹੜਾ ਚਲੋ ਆਪਣਾ ਐਮ ਬੀ ਏ ਕਰਨਾ ਕਿ, ਬੀ ਏ ਕਰਨਾ ਇਹਨਾ ਜੋ ਕਰਨਾ ਆਪਣਾ ਚਰ ਇੱਕ ਮੈਨੂੰ ਡਿਗਰੀ ਮਿਲਜੂਗੀ ਨਾਲ
ਹਾਂ
ਤੇ ਹੁਣ ਮੇਰੇ ਨੜਾਨ ਦਾ ਮੁੰਡਾ ਵਾ ਚਾਚੀ ਸੱਸ ਦੇ ਛੋਟੀ ਵਾਲੀ ਕੁੜੀ ਦਾ, ਉਹਦਾ ਇਹ ਕਰਨ ਡਿਆ ਸੀ ਡਿ ਇਹ ਕਰਦੇ ਕਰਦੇ ਹੀ ਉਹਦਾ ਟੈਲਕੋ ਚ ਹੋ ਗਿਆ ਸਚ ਫਿਰ ਨਨਾਨੂੰ ਹੈ ਉਹਨੇ ਭਰਿਆ ਫੋਰਮ ਓਏ ਵਿੱਚ ਪਾਸ ਹੋ ਗਿਆ ਪਲਸ ਟੂ ਦੇ ਬਾਅਦ ਕਹਿੰਦਾ ਸੀ ਉੱਥੇ ਹੀ ਨਿਕਲੀ ਵੈਕੰਸੀ ਜਿੱਦਾਂ ਕੋਾਲਜ ਤੇ ਤੇ ਉਹਨੇ ਇੰਟਰਵਿਊ ਦੇਤਾ ਇੰਟਰਵਿਊ ਦੇਤਾ ਤੇ ਉਹ ਪਾਸ ਹੋ ਗਿਆ ਉਹਨੂੰ ਫਿਰ ਟੇਲਕੋ ਚ ਈ ਲੱਗ ਗਿਆ ਉਹ। ਦਸ ਹਜ਼ਾਰ ਟਰੇਨਿੰਗ ਚ, ਦਸ ਹਜ਼ਾਰ ਉਹ ਦਾਉਗੇ ਟ੍ਰੇਨਿੰਗ ਚ ਆ ਜੇ
ਉਹਨੂੰ ਦਸ ਹਜ਼ਾਰ ਰੁਪਈਆ ਮਿਲੂਗਾ
ਅੱਛਾ ਵਧੀਆ ਤੇ ਹੋਰ ਕੀ
ਉਚੋ ਅਲੱਗ ਆ ਉਹੀ ਜੀਦਾ ਬੰਦਾ ਨਹੀਂ ਪੂਰਾ ਹੋ ਗਿਆ ਸੀ ਛੋਟੀ ਵਾਰੀ ਦੇਣਾ ਡੇਢ ਬੈਠਰੀ ਸੀ
ਹਾਂ
ਉਹਦੀ ਉਹਦਾ ਮੁੰਡਾ ਤੇ ਹੋਰ ਕੀ ਚਾਹੀਦਾ ਸੱਚ ਵਿਚਾਰਾ ਇਧਰੋਂ ਵੀ ਉਧਰੋਂ ਵੀ ਸੋਤੇਲਾ ਪਿਓ ਦੂਸਰਾ ਪੀਓ ਆ ਲੇਕਿਨ ਇਹ ਕਿ ਮੰਨਦਾ ਵਾ ਉਹ ਵੀ ਤੇ ਬੜਾ ਖੁਸ਼, ਕਹਿੰਦੇ ਚਲ ਹੋ ਗਿਆ ਕਹਿੰਦਾ ਹੁਣ ਜੇੜਾ ਇਹਦਾ ਦੱਸ ਹਜ਼ਾਰ ਇਣੁ ਮਿਲੀ ਜਾਣਾ ਨਾ ਇਹਦੇ ਚ ਈ ਆਪਣੀ ਪੜਾਈ ਕਰੀ ਜਾਓ। ਹੋਰ ਅੱਗੇ ਅੱਗੇ। ਜਿੰਨਾ ਪੜਨਾ ਔ ਆਪਣਾ ਪੜ੍ ਲੂਗਾ ਪੜ ਵੀ ਲਊਗਾ ਤੇ ਹੋਰ ਚੰਗੀ ਚੰਗਾ ਮਿਲ ਜਾਊਗਾ
ਚੰਗੀ ਮਤਲਬ ਪ੍ਰਮੋਸ਼ਨ ਹੋ ਜਾਂਦੇ ਨਾ ਜਾ ਚਾਲੂ ਰੱਖੇ ਤੇ ਗਾਹਾਂ ਪ੍ਰਮੋਸ਼ਨ ਹੋ ਜਾਂਦਾ ਵਧੀਆ ਫੇਰ।
ਉਹੀ ਮੈ ਓਹਨੂੰ ਬੋਲ ਰਹੀ ਸੀ ਮੈਂ ਕਹਯਾ ਨਾਲ ਨਾਲ ਆਪਣਾ ਭਰੀ ਵੀ ਜਾਵੀ ਵੈਕੈਂਸੀ ਕੋਈ ਭਰੀ ਲੱਖ।
ਆਹ ਕਿਸਮਤ ਕਦੋ ਖੁੱਲ ਜਾਣੀ ਆ ਪਤਾ ਨੀ।
ਉਹ ਕੁੜੀਆਂ ਨੂੰ ਬਹੁਤ ਜਲਦੀ ਮਿਲ ਜਾਂਦੀ ਉਦਾਂ ਵੀ ਵੇਖਿਆ ਨੀ ਕੁੜੀਆਂ ਨੂੰ ਜੋਬ।
ਪੀ ਆਰ ਨੂੰ ਤਾਂ ਪਹਿਲਾ ਦਿੰਦੀ ਆ।
ਦਿੰਦੇ ਆ।
ਉਹੀ ਤੇ ਅੱਗੇ ਇਨਾਂ ਦੇ ਵੀ ਮਸ਼ੀਨ ਸ਼ੋਪ ਚ ਇੱਕ ਕੁੜੀ ਲੱਗੀ ਹੋਈ। ਤੇ ਉਹੀ ਕਹਿੰਦੇ ਉਥੇ ਓਹ ਕੀ ਕਰਦੀ ਹੋਊਗੀ ਕਹਿੰਦੇ ਮਸ਼ੀਨ ਚਲਾਉਂਦੀ ਆ। ਕੁੜੀ ਤੇ ਰਹਿੰਦੇ ਖਾਲੀ ਤੇ ਆਪ ਕਰਨ ਦੀ ਕੰਮ ਸਾਰਾ ਕਰਦੇ।
ਮੈਂ ਅੱਜ ਕੱਲ ਤਾਂ ਸਭ ਜਗ੍ਹਾ ਹੈਗਾ ਵਾ ਇੱਕਦਮ ਕੁੜੀਆਂ ਦਾ ਉਹੀ। ਤੇ ਪੜ ਲਿਖ ਜਾਵੇ ਬਸ ਉਹੀ ਤੇ ਬੋਲੀ ਦਾ।
ਬਸ ਪੜਾਈ ਕੁੜੀਆਂ ਈ ਕਰ ਜਾਂਦੀ ਨਾ ਮੁੰਡੇ ਸਗੋ ਨਹੀਂ ਪੜਦੇ। ਕੁੜੀਆਂ ਸਗੋਂ ਪੜ ਜਾਂਦੀਆਂ ਉਹੀ ਤੇ। ਹਾਂ ਚਲੋ ਇੱਕ ਚੰਗਾ।